ਹੈਲੋ
ਹੈਲੋ ਹਾਂਜੀ ਸਾਸਸ੍ਰੀ ਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹੋਰ ਕੀ ਹਾਲ ਨੇ ਬਸ ਵਧੀਆ, ਵਧੀਆ ਬੈਠੇ ਸੀ ਮੈਂ ਕਿਹਾ ਚੱਲ ਮੈਂ ਕਰਾਂ ਯਾਦ ਕਿੰਨਾ ਟਾਈਮ ਹੋ ਗਿਆ ਲਾਸਟ ਪਤਾ ਨੀ ਮੈਂ ਕਿਹਾ ਕਦੋਂ ਤੁਹਾਡੇ ਨਾਲ ਗੱਲ ਕੀਤੀ ਸੀ ਮੈਂ ਕਿਹਾ ਚਲੋ ਮੈਂ ਕਿਹਾ ਕਰਾਂ ਭਾਜੀ ਨੂੰ ਫੋਨ, ਉਹਨਾਂ ਦੇ ਵਾਈਫ ਵਗੈਰਾ ਆ ਗਏ ਹੋਣੇ ਤੇ ਬਣਾਉਦੇ, ਕਿਤੇ ਜਾਣ ਦਾ ਪ੍ਰੋਗਰਾਮ
ਹਾਂਜੀ- ਹਾਂਜੀ -ਹਾਂਜੀ
ਹੋਰ ਫਿਰ ਕਿੱਥੇ ਜਾਣਾ ਹੈ ਦੱਸੋ
ਦੇਖਦੇ ਆਂ। ਗੁਰਦਾਸਪੁਰ ਸੋਚਿਆ ਹੋਇਆ। ਪੰਜਾਬ ਸਾਈਡ ਗੁਰਦਾਸਪੁਰ।
ਹਾਂ-ਹਾਂ। ਗੁਰਦਾਸਪੁਰ ਕੀ ਏ ਵੇਖਣ ਵਾਲਾ, ਕੀ ਏ ਘੁੰਮਣ ਉੱਥੇ?
ਪੱਚੀ ਜੂਨ ਨੂੰ ਅਸੀਂ ਜਾ ਰਹੇ ਆ।
ਅੱਛਾ। ਕੀ ਕੁੱਛ ਹੈਗਾ ਉੱਥੇ?
ਹਾਂ-ਹਾਂ ਹੈਗਾ ਉੱਥੇ, ਮ ਸਤਸੰਗ ਹੈਗਾ ਉੱਥੇ।
ਅੱਛਾ ਚਰਚ ਹੋਣੀ ਐ।
ਹਾਂ-ਹਾਂ-ਹਾਂ ਉੱਥੇ ਕਲੂਸੜ ਲੱਗਣਾ ਐ।
ਹਾਂਜੀ। ਤ ਕਲੂਸੜ ਕੀ ਹੁੰਦਾ ਐ।
ਕਲੂਸੜ ਮਤਲਬ, ਉੱਥੇ ਵੱਡੀ ਮੀਟਿੰਗ ਹੈਗੀ ਏ।
ਅੱਛਾ-ਅੱਛਾ, ਅੱਛਾ-ਅੱਛਾ, ਅੱਛਾ-ਅੱਛਾ। ਉਹ ਚੀਜ਼ ਕਹਿ ਰਹੇ ਹੋ ਗਏ ਚਰਚ ਵਿੱਚ ਮਤਲਬ ਇੱਕ ਟਾਈ ਦਾ ਸਤਸੰਗ ਹੀ ਹਨਾ
ਹਾਂਜੀ ਸਤਸੰਗ ਹੈਗਾ
ਹਾਂਜੀ- ਹਾਂਜੀ ਕੋਈ ਨਾ ਦੇਖੋ ਅਸੀਂ ਵੀ ਬਣਾ ਰਹੇ ਆ ਇਥੇ ਗੋਲਡਨ ਟੈਂਪਲ ਦਾ, ਬਣ ਹੀ ਨੀ ਰਿਹਾ ਬੜਾ, ਹੋਰ ਕਿੱਥੇ ਮਤਲਬ ਸੋਚ ਸੋਚਣ ਤੇ ਨਾਲ ਹੀ ਕੈਂਸਲ ਹੋ ਜਾਂਦਾ, ਕਿੱਥੇ ਫਿਰ ਕੋਈ ਨਾ ਕੋਈ ਕੰਮ ਵਿੱਚ ਬਹਿ ਜਾਂਦਾ
ਹਾਂ- ਹਾਂ -ਹਾਂ
ਕਰਕੇ ਹੁੰਦਾ ਹੀ ਨੀ ਤੇ ਹੁਣ ਮੈਂ ਸੋਚ ਰਹੀ ਹਾਂ ਕੀ ਬਈ ਇੱਦਾਂ ਟਾਈਮ ਨਹੀਂ ਮਿਲਣਾ ਜਦ ਤੱਕ ਕੋਈ ਸਾਥ ਨਹੀਂ ਹੋਏਗਾ ਨਾ ਨਾਲ, ਤਾਂ ਤੱਕ ਨਹੀਂ ਜਾਇਆ ਜਾਏਗਾ ਤੇ ਮੈਂ ਕਿਹਾ ਤੁਹਾਨੂੰ ਮੈਂ ਪੁੱਛਾਂ ਭਾ ਜੀ ਵਗੈਰਾ ਨੂੰ ਕੀ ਉਹਨਾਂ ਦੇ ਵਾਈਫ ਵਗੈਰਾ ਆ ਗਏ ਹੋਣਗੇ ਬਈ ਜਾਣਾ ਹੈ ਉਹਨਾਂ ਨੇ, ਹਾਂਜੀ
ਲਾਉਣਗੇ ਉਹ ਤੇ ਕਲ ਆਉਣਗੇ ਉਹ
ਨੇ, ਤੇ ਫੇਰ ਚੱਲਣੇ ਆ ਇਕੱਠੇ ਤੁਸੀਂ ਕਹਿ ਰਹੇ ਉਧਰ ਜਾਣਾ
ਹਾਂਜੀ- ਹਾਂਜੀ
ਪਏਗਾ ਰਸਤੇ ਵਿੱਚ, ਅੰਮ੍ਰਿਤਸਰ ਜਾਂਦੇ ਕਿ ਨਹੀਂ
ਕੀ ਚੀਜ਼ ਗੁਰਦਾਸਪੁਰ ਨਹੀਂ, ਗੁਰਦਾਸਪੁਰ ਅੱਗੇ ਹੈਗੇ ਅੰਮ੍ਰਿਤਸਰ ਪਿੱਛੇ ਹੈਗੇ
ਅੱਛਾ, ਅੱਛਾ ਅੱਛਾ, ਅੱਛਾ ਉਹ ਹਮ, ਹਮ ਅਲਗ ਸਾਈਡ ਹੋਣਾ ਨਾ
ਹਾਂਜੀ, ਨਹੀਂ- ਨਹੀਂ ਰਸਤੇ ਤੇ ਆ ਜਾਣੇ ਮ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਅੱਗੇ ਦੋ- ਤਿੰਨ ਘੰਟੇ ਦਾ ਰਸਤਾ ਹੈਗਾ ਗੁਰਦਾਸਪੁਰ ਦਾ
ਅੱਛਾ- ਅੱਛਾ ਅੰਮ੍ਰਿਤਸਰ ਤੋਂ ਅੱਗੇ ਹੈਗਾ, ਮੈਂ ਕਿਹਾ ਅੰਮ੍ਰਿਤਸਰ ਦੇ ਵਿੱਚ ਪਏਗਾ ਫਿਰ ਤਾਂ ਤੁਸੀਂ ਬੜਾ ਵਧੀਆ ਲਾਇ ਅੱਗੇ ਦਾ ਟੂਰ ਬਣਾ ਲਿਆ। ਕੋਈ ਨਾ ਅਸੀਂ ਜਾਵਾਂਗੇ ਨਾ ਅਸੀਂ ਵੇਖਾਂਗੇ। ਕਿ ਉੱਧਰਲੇ ਪਾਸੇ ਵੀ ਜਾਇਆ ਜਾਏ?
ਹਾਂਜੀ ਹਾਂਜੀ ਜ਼ਰੂਰ ਚੱਲਿਓ।
ਹਾਂਜੀ ਕੋਈ ਨਾ ਮੈਂ ਨਾ ਵੇਖਾਂਗੀ ਜਦੋਂ ਅੰਮ੍ਰਿਤਸਰ ਜਾਵਾਂਗੀ ਨਾ ਜਾਂ ਜਦੋਂ ਤੁਸੀਂ ਜਾਓ। ਗਏ ਉਧਰ ਲੇ ਪਾਸੇ ਤੇ ਤੁਸੀਂ ਮੈਨੂੰ ਦੱਸਣਾ ਜ਼ਰੂਰ ਤੇ ਅਸੀਂ ਉਦੋਂ ਅਗੇ ਦਾ ਪ੍ਰੋਗਰਾਮ ਬਣਾ ਲਾਂਗੇ ਘੁੰਮਣ ਦੀਆ ਨਾ।
ਠੀਕ ਹੈ ਜੀ ਠੀਕ ਹੈ ਜ਼ਰੂਰ ਦੱਸਾਂਗੇ ਤੁਹਾਨੂੰ
ਫੈਮਿਲੀ ਨਾਲ ਅੱਛਾ ਲੱਗਦਾ ਮਤਲਬ ਆਪਣੇ ਬੰਦੇ ਹੋਣ ਨਾ ਅਤੇ ਘਰ ਲੱਗਦਾ ਹੈ ਪਤਾ ਇੱਕ ਗੱਲ ਕੀ ਹੁੰਦੀ ਹੁਣ ਕੋਈ ਹੋਰ ਜਾਏ ਨਾ ਤੇ ਉਹ ਨਾ ਉਹ ਬੰਦਾ ਪੈਸਾ ਕੱਢਦਾ ਕਿਤੇ ਜਾ ਕੇਤੇ ਨਾ ਫੇਿਰ ਆਪਣੇ ਕੋਲੋਂ ਵੀ ਨੀ ਨਿਕਲਦੇ ਬਈ ਸਾਹਮਣੇ ਵਾਲਾ ਨੀ ਕੱਢਦਾ ਫਿਰ ਤੇ ਹੈਾ
ਹਾਂਜੀ ਹਾਂਜੀ ਇਹ ਤਾਂ ਹੈ
ਤੇ ਉਹੀ ਚੀਜ਼ ਨਾ ਆਪਣੇ ਨਾਲ ਕੀ ਕਰਨੀ ਤੇਰ ਮੇਰ ਹੈਾ ਤੇ ਤਾਂ ਹੀ ਮੈਂ ਕਿਹਾ ਜੇ ਜਾਣਾ ਕਰਨਾ ਤੇ ਵੀ ਆਪਣੇ ਉਹਨਾਂ ਲਈ ਕਰ ਲਓ ਫਿਰ ਹ
ਹਾਂਜੀ ਹਾਂਜੀ ਇਹ ਤਾਂ ਹੈ ਬਿਲਕੁਲ ਸਹੀ ਕੀਤਾ ਤੁਸੀਂ
ਉਹੀ ਚੀਜ਼ ਨਾ ਅਸੀਂ ਤਾਂ ਇੱਕ ਵਾਰੀ ਗਏ ਸੀ ਕਿੇ ਨਾਲ ਤਾਂ ਅਸੀਂ ਤਾਂ ਬੜਾ ਪਛਤਾਏ ਬੜਾ ਸਾਨੂੰ ਪਹਿਲੀ ਵਾਰ ਤਾਂ ਪਤਾ ਨੀ ਸੀ ਉੱਥੇ ਦਾ ਤੇ ਤਾਂ ਕਰਕੇ। ਮੈਂ ਕਿਹਾ ਨਹੀਂ ਹੁਣ ਤੇ ਜਦ ਤੱਕ ਆਪਣੇ ਆਪ ਨੂੰ ਨਹੀਂ ਪਤਾ ਹੋਵੇਗਾ ਕੀ ਕਹਿੰਦਾ। ਅਸੀਂ ਨਹੀਂ ਜਾਣਾ ਭਾਜੀ ਬੜੀ ਬੜੀ ਖੇਚਲ ਹੋਈ ਸੀ ਜੇ।
ਹਾਂਜੀ ਹਾਂਜੀ ਇਹ ਤਾਂ ਹੈ।
ਅਸੀਂ ਗਏ ਸੀ ਇੱਕ ਵਾਰ 'ਤੇ ਉਸ ਤੋਂ ਬਾਅਦ ਤੇ ਅਸੀਂ ਬਸ ਇਹ ਤੱਕ ਪਤਾ ਨਹੀਂ ਹੋਏਗਾ ਜੇ ਨਹੀਂ ਜਾਣਾ
ਹਾਂਜੀ ਹਾਂਜੀ ਹਾਂਜੀ।
ਤਾਂ ਹੀਓ ਮੈਂ ਕਿਹਾ ਤੁਹਾਨੂੰ ਪਤਾ ਹੋਵੇਗਾ ਤੇ ਤੁਹਾਡੇ ਨਾਲ ਚੱਲਾਂਗੇ ਬੀ ਤੁਹਾਡੇ ਨਾਲ ਤੇ ਹਿਸਾਬ ਹੋਰ ਹੈਗਾ।
ਹਾਂਜੀ ਹਾਂਜੀ ਕੋਈ ਨੀ ਦੱਸ ਦਿਓ ਅਸੀਂ ਜ਼ਰੂਰ ਚੱਲਾਂਗੇ ਨਾਲੇ
ਜੀ ਜਦੋਂ ਜਾਓਗੇ ਨਾ ਮੈਨੂੰ ਜ਼ਰੂਰ ਦੱਸਣਾ। ਅਤੇ ਮੈਂ ਬੱਚਿਆਂ ਦੀ ਜਿੱਥੇ ਇੱਕ ਬੈਗ ਕੀਤਾ ਉੱਥੇ ਇੱਕ ਬੈਗ ਹੋਰ ਕਰ ਲਾਂਗੀ। ਬੀ ਬੱਚੇ ਵੀ ਘੁੰਮ ਲੈਣਗੇ। ਤੇ ਆਪਣੀ ਫੈਮਿਲੀ ਵੀ ਘੁੰਮ ਲੈਣਗੇ ਤੇ ਤੁਹਾਡੀ ਵਾਈਫ ਨਾਲ ਵੀ ਇੱਕ ਫੀਮੈਲ ਹੋ ਜੇਗੀ।
ਹਾਂਜੀ ਹਾਂਜੀ ਜ਼ਰੂਰ ਕੱਲ੍ਹ ਆ ਜਾਣਾ ਨਾ ਉਹਨਾਂ ਨੇ ਵੀ ਤੇ ਤੁਹਾਨੂੰ ਜ਼ਰੂਰ ਦੱਸਾਂਗੇ ਅਸੀਂ।
ਹਾਂਜੀ ਹਾਂਜੀ।
ਹਾਂਜੀ ਹੋਰ ਦੱਸੋ ਹੋਰ ਰੋਟੀ ਵਗੈਰਾ ਖਾ ਲਈ ਸੀਂ।
ਹਾਂਜੀ ਬਸ ਰੋਟੀ ਕਿੱਥੇ ਸਵੇਰੇ ਆ ਖਾਧੀਆਂ ਹਾਂ ਬੱਚੇ ਕਹਿ ਰਹੇ ਸੀ ਖਚੋਉਰੀਆਂ ਵਗੈਰਾ ਖਾਣੀ ਆ ਤੇ ਬੱਚਿਆਂ ਨੇ ਕਚੋਰੀਆਂ ਵਗੈਰਾ ਖਾਧੀਆਂ ਤੇ ਅਸੀਂ ਮੈਂ ਫਿਰ ਕੜੀ ਚੌਲ ਵੀ ਖਾਧੇ ਇਹਨਾਂ ਨੇ। ਉਸ ਤੋਂ ਬਾਅਦ ਦੁਪਹਿਰੇ ਗਏ ਲੰਘ ਗਏ ਸੀ ਸੀ ਭੈਣ ਵੱਲੋਂ ਤਾਂ ਫੋਨ ਆ ਗਿਆ ਸੀ ਬੀ ਆਜਾ। ਤੇ ਉਹਦੇ ਵੱਲ ਗਏ ਉਥੇ ਜਲੇਬੀਆਂ ਦਹੀਂ ਨਾਲ ਖਾਦੀਆਂ। ਤੇ ਸਮੋਸੇ ਖਾਏ ਉਸ ਤੋਂ ਬਾਅਦ ਭਾਜੀ ਵੇਖੋ ਤਲਿਆ ਦਾ ਖਾਇਆ ਜਾਏ ਨਾ ਹੈ ਵੀ ਖਾਇਆ ਜਾਏ ਮਰ ਜੀ ਨਹੀਂ ਕਰਦਾ ਬਾਤ, ਚਾਹ ਹੋਂਦਾ ਤਾਂ ਕਰਕੇ, ਹੁਣ ਤੇ ਸਾਡਾ ਹੈ ਨੀ, ਹੋਰ ਬੱਚੇ ਤੇ ਵੈਸੇ ਹੀ ਨਹੀਂ ਕੁਛ ਖਾ ਕੇ ਰਾਜੀ,
ਹਾਂਜੀ ਹਾਂਜੀ, ਇਹ ਤਾਂ ਹੈ, ਇਹ ਆਪਣੀ ਮਸਤੀ ਚ ਇਹ ਆਪਣੀ ਮਸਤੀ ਚ ਹੁੰਦੇ ਨੇ,
ਹਾਂ ਇਹ ਮਸਤੀ ਚ ਹੀ ਖਾਂਦੇ ਨੇ, ਮਨ ਕਰਜ਼ਾ ਤੇ ਖਾ ਲੈਣਗੇ। ਨਹੀਂ ਮਨ ਕਰੇਗਾ ਤੇ ਨਹੀਂ ਖਾਣਗੇ।
ਹਾਂਜੀ ਹਾਂਜੀ ਹਾਂਜੀ,
ਹਾਂਜੀ ਹੋਰ ਤੁਸੀਂ ਸੁਣਾਓ, ਮੈਂ ਤੇ ਤੁਸੀਂ ਕੀ ਬਣਾ ਲਏ, ਭਾਜੀ ਤੁਸੀਂ ਤਾਂ ਦੱਸਦੇ ਹੀ ਨੀ ਪਏ, ਤੁਸੀਂ ਕੀ ਬਣਾਇਆ ਜੇ।
ਅਸੀਂ ਅੱਜ ਆਲੂ ਪੁੜਿਆਂ ਬਣਾਈ ਏ।
ਅੱਛਾ ਖ਼ਯਾਲ ਹੈ ਮੈਨੂੰ ਦੱਸਦੇ, ਮੈਂ ਮੈਂ ਮੇਰਾ ਇੰਨਾ ਮਨ ਕਰਦਾ ਪਯਾ ਸੀ, ਆਲੂ ਪੁੜਿਆਂ ਖਾਣ ਦਾ। ਬੱਚੇ ਵੀ ਕਹਿਦੇ ਰਹੇ ਸੀ ਆਲੂ ਪੁੜਿਆਂ ਖਾਣੀਆਂ, ਪਰ ਸਮੋਸੇ ਖਵਾਤੇ।
ਅੱਛਾ।
ਹਾਂ, ਕਿੰਨੇ ਬਣਾਈ ਸੀ ਤੁਹਾਡੀ ਵਾਈਫ ਨੇ?
ਨਹੀਂ ਨਹੀਂ, ਚਾਚੀ ਨੇ ਬਨਾਈ ਹੈ।
ਅੱਛਾ ਅੱਛਾ, ਤੁਹਾਡੀੇ ਚਾਚੀ ਨੇ ਬਣਾਈ ਸੀ। ਕਿੱਦਾਂ ਮਤਲਬ ਆਲੂ ਵਿੱਚ, ਆਲੂ ਛੋਲੇ ਯਾ ਬਿਲਕੁਲ ਆਲੂ ਪੁੜਿਆਂ।
ਆਲੂ ਬਣਾਏ ਨੇ ਸਿੰਪਲ ਰਸਮੀਸੇ ਜਏ ਜਿਹੜੇ ਹੁੰਦੇ ਨੇ ਨਾ।
ਅੱਛਾ ਸੁੱਕੇ ਵੱਲੇ ਆਲੂ 'ਚ ਤਰੀ ਵਲੇ?
ਨਹੀਂ ਨਹੀਂ ਰਸਮੀ ਜੇ ਹੁੰਦੇ ਨੇ,
ਰਸਮੀ ਜੇ ਕਿਹੋ ਜਿ ਜੋ ਕੜਾਹ ਪੱਕਣ ਹੁੰਦੇ ਨੇ ਲੇਸ ਲੇਸ, ਹੂੰ,
ਕੀ ਕਹਿ ਰਹੇ ਹੋ?
ਹਾਂ ਮੈਂ ਕਿਹਾ ਜੋ ਲੇਸ ਲੇਸ ਜਿਹੇ ਹੁੰਦੇ ਨੇ ਥੋੜ੍ਹੇ,
ਹਾਂਜੀ-ਹਾਂਜੀ ਉਹੀ ਹੈ ਜੀ,
ਅੱਛਾ-ਅੱਛਾ ਉਹਨੂੰ ਰਸਮੀ ਆਲੂ ਬੋਲਦੇ ਨੇ,
ਹਾਂਜੀ ਰਸਮੀ ਆਲੂ ਬੋਲਦੇ ਨੇ ਉਹ,
ਮੈਨੂੰ ਤੇ ਪਤਾ ਹੀ ਨਹੀਂ ਸੀ।
ਅੱਛਾ
ਮੈਂ ਕਿਹਾ ਤਰੀ ਵਾਲੇ ਆਲੂ, ਮੈਨੂੰ ਪਤਾ ਹੀ ਨਹੀਂ ਸੀ ਹਾਂ, ਤੇ ਮੈਂ ਨਾ ਤੁਹਾਨੂੰ, ਇਹਥੋਂ ਮੈਨੂੰ ਯਾਦ ਆਇਆ। ਇੱਕ ਹਿੰਦੂ ਉਹ ਬੋਲਦੇ ਨੇ ਨਾ, ਪੀਲੇ ਚਾਵਲਾਂ ਨੂੰ ਤਾਇਰੀ ਇੱਕ ਵਾਰ ਮੈਂ ਨਾ ਸਿਕਸਥ ਕਲਾਸ ਵਿੱਚ ਹੈਗੀ ਸੀ। ਅਤੇ ਮੇਰਾ ਨਾ ਪ੍ਰੈਕਟ ਕਲ ਸੀ ਜੀ, ਟੀਚਰ ਨੇ ਪੁੱਛ ਲਿਆ ਤਾਾਇਰੀ ਕਿੱਦਾਂ ਬਨਦੀ ਹੈ ਮੈਂ ਕਿਹਾ ਤਾਏਰੀ ਕੀ ਹੁੰਦੀ ਮੈਂ ਤਾਈ ਦੇ ਨਾਮ ਤੋਂ ਲੱਗਿਆ ਕੋਈ ਤਰੀ ਵਾਲਾ ਹੁੰਦਾ। ਪਿੱਛੇ ਬੱਚੇ ਕਹਿੰਦੇ ਚਾਵਲ ਉਤੇ ਹੈ ਮੈਂ ਬਰ ਮੈਡਮ ਨੂੰ ਕਿਹਾ ਮੈਡਮ ਤਰੀ, ਚੌਲ ਹੁੰਦੇ, ਹਾਂ ਉਹ ਮੈਡਮ ਨੇ, ਇੰਨਾ ਹਸੀ ਮੈਡਮ, ਮੈਡਮ ਕਹਿੰਦੀ ਬੇਟੇ ਮੈਂ ਤੈਨੂੰ ਨੰਬਰ ਨਹੀਂ ਦੇ ਸਕਦੀ, ਮੈਨੂੰ ਮਾਫ਼ ਕਰੀ।
ਅੱਛਾ,
ਫੇਿਰ ਉਸ ਤੋਂ ਬਾਅਦ ਮੈਨੂੰ ਪਤਾ ਚੱਲਿਆ ਬਈ ਹਿੰਦੂ ਤਾ ਜਿਹੜੇ ਇਹ ਪੀਲੇ ਵਾਲੇ ਚੌਲ ਹੁੰਦੇ ਨਾ, ਉਹਨੂੰ ਤਾਇਰੀ ਬੋਲਦੇ ਨੇ
ਹਾਂਜੀ, ਉਹਨੂੰ ਵੀ ਬੋਲਦੇ ਨੇ, ਮੈਨੂੰ ਵੀ ਪਹਿਲਾਂ ਨੀ ਪਤਾ ਸੀ। ਮੈਨੂੰ ਵੀ ਦੱਸਿਆ ਸੀ ਕਿਸੇ ਖ
ਕੋਈ ਨਵੀਂ ਡਿਸ਼ ਹੈ ਭਈ ਚੌਲ ਤਰੀ ਵਾਲੇ ਚੌਲ ਕੁਛ ਇੱਦਾਂ
ਹਾਂ ਖਾ ਲੋ ਤੁਸੀਂ ਪੂਰੀਆਂ ਆਲੂ ਖਾਲੋ।
ਨਹੀਂ-ਨਹੀਂ ਹੁਣ ਭਾਜੀ ਵੇਖੋ ਕਿੱਥੇ ਆਇਆ ਜਾ ਸਕਦਾ ਐ।
ਭੇਜੇ ਨੇ ਅਸੀ ਖਾ ਲੋ।
ਅੱਛਾ-ਅੱਛਾ ਕੋਈ ਨਾ ਦੇਖ ਨੀ ਰਹੀ ਏ ਨਾ ਹੁਣੇ ਕੋਰੀਅਰ ਵਾਲਾ ਤੇ ਪਾਈਆਂ ਸੀਂ ਕੋਰੀਅਰ ਕਰਾਏ ਨੇ।
ਹਾਂ ਕੋਰੀਅਰ ਕਰਾਏ ਨੇ।
ਅੱਛਾ- ਅੱਛਾ ਹੁਣੇ
ਹਾਂ ਹੁਣ ਇੱਕ ਰਹੇਗੇ।
ਅੱਛਾ ਲੈ ਵਧੀਆ ਤੁਸੀਂ ਕਿੰਨਾ ਖਿਆਲ ਰੱਖਦੇ ਹੋ ਭਾਜੀ।
ਹਾਂਜੀ- ਹਾਂਜੀ
ਥੈਂਕ ਯੂ ਜੀ ਥੈਂਕੂ ਕ ਬਹੁਤ ਥੈਂਕ ਯੂ ਤੁਹਾਡਾ ਮੈਂ ਜ਼ਰੂਰ ਖਾਂਵਾਂਗੀ ਦੇਖਦੀ ਹਾਂ। ਕਿੰਨੀ ਦੇਰ ਤੱਕ ਆਉਂਦਾ ਕੋਰੀਅਰ ਆਲਾ।
ਅੱਛਾ- ਅੱਛਾ
ਹਾਂਜੀ ਧੰਨਵਾਦ ਤੁਹਾਡਾ ਮੈਂ ਕਹਨਿ ਹਾਂ ਮੇਰਾ ਬੜਾ ਮੰਨ ਸ ਸੀ ਜੇ ਮੇਰੇ ਬੱਚਿਆਂ ਦਾ ਵੀ ਬੜਾ ਮਨ ਸੀ ਜੇ ਖਾਣ ਦਾ
ਅੱਛਾ-ਅੱਛਾ ਚਲੋ ਕੋਈ ਨੀ।
ਹਾਂਜੀ ਕੋਈ ਨਾ ਮੈਂ ਕਹਿੰਨੀ ਆਂ ਤੁਸੀਂ ਦੇ ਵੇ ਠੰਡਕ ਪਾ ਤੀ ਜੇ ਭਾਜੀ ਆਲੂ-ਪੂੜੀਆਂ ਕੋਰੇ ਕਰਾਕੇ
ਅੱਛਾ
ਹਾਂਜੀ ਟਾਮ ਤੇ ਨਹੀਂ ਲੱਗੇਗਾ ਜਾਦਾ-ਜਾਦਾ ਅੱਧਾ ਘੰਟਾ ਲੱਗ ਜਾਏਗਾ ਹੈਨਾ। ਡਿਲੀਵਰੀ ਐਪ ਤੋਂ ਕੀਤਾ ਹੋਓ ਨਾ, ਤੁਸੀਂ ਉਹਤੋਂ ਤਾਂ ਦਸ ਮਿੰਟ ਚ ਆ ਜੇਗਾ।
ਹਾਂਜੀ-ਹਾਂਜੀ, ਆਜੇਗਾ ਦਸ ਮਿੰਟ ਚ ਆ ਜੇਗਾ।
ਉਹ ਡਿਲੀਵਰੀ ਐਪ ਵਿੱਚ ਭਾਜੀ ਬੜੀ ਫਾਸਟ ਹੁੰਦੀ ਜੇ ਸਰਵਿਸ।
ਹਾਂਜੀ-ਹਾਂਜੀ ਐ ਤਾਂ ਹੈ। ਹਾਂਜੀ-ਹਾਂਜੀ। ਤੇ ਮ ਐਥੇ ਕੋਈ ਆਇਆ ਐ ਮੈਂ ਤੁਆਨੂੰ ਬਾਚ ਕਰਦਾ ਵਾਂ ਗੱਲ।
ਅੱਛਾ-ਅੱਛਾ, ਹਾਂਜੀ-ਹਾਂਜੀ।
ਠੀਕ ਐ ਜੀ।
ਹਾਂਜੀ, ਸਾਸ ਸ਼੍ਰੀ ਕਾਲ।